ਹੈਲੋ, ਹਾਂਜੀ। ਸਤਿ ਸ੍ਰੀ ਅਕਾਲ। ਹੋਰ ਕਿਵੇਂ ਹੋ?
ਵਧੀਆ। ਤੁਸੀਂ ਸੁਣਾਓ ਤੁਸੀਂ ਠੀਕ ਹੋ?
ਹ ਵਧੀਆ- ਵਧੀਆ। ਹੋਰ ਕੀ ਕਰ ਰਹੇ ਸੀ? ਹਾਂਜੀ, ਵਧੀਆ -ਵਧੀਆ।
ਹਾਂਜੀ। ਮੈਂ ਤੇ ਬਸ ਦੇਖੋ ਹੁਣ, ਰੋਟੀ ਦੀ ਤਿਆਰੀ ਕਰਦੇ ਰ ਸੀ ਹੁਣ ਤੁਹਾਨੂੰ ਪਤਾ ਹੀ ਦੇਖੋ, ਮੌਸਮ ਕਿਤਨਾ ਹੀ ਖਰਾਬ ਹੈ। ਅੱਜ ਕੱਲ੍ਹ ਦੇ ਟਾਈਮ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ। ਕਦੀ ਗਰਮੀ ਜਿਆਦਾ ਹੋ ਜਾਂਦੀ ਹੈ ਤੇ ਕਦੀ ਸਰਦੀ ਜਿਆਦਾ ਹੋ ਜਾਂਦੀ ਹੈ।
ਬਿਲੁ ਬਿਲਕੁਲ, ਬੁਰਾ ਹੀ ਹਾਲ ਹੋ ਚੁੱਕਿਆ। ਸਾਡੇ ਇੱਥੇ ਕਿੰਨੇ ਦਿਨ ਹੋ ਗਏ ਰੋਜ਼ ਰਾਤੀ ਬਿਜਲੀ ਨਹੀਂ ਛਕਦੀ ਸੀ। ਤੇ ਮੀਂ ਮੂੰਹ ਕੁੱਛ ਵੀ ਕਿੰ ਸਵੇ ਧੁੱਪ ਨਿਕਲ ਜਾਂਦੀ ਸੀ। ਰਾਤੀ ਇੱਥੇ ਏਡਾ, ਰਾਤੀ ਇੱਥੇ, ਹਾਂਜੀ।
ਮੀਂਹ ਨੀ ਆਉਂਦਾ ਵਿਆ। ਤੇ ਮੌਸਮ ਹੋ ਰਿਹਾ ਲੇਕਿਨ ਮੀਂਹ ਨੀ ਆਉਂਦਾ ਵਿਆ। ਅੱਜ ਵੀ ਮਾੜਾ ਸਰੇ ਤੋਂ ਮੌਸਮ ਖ਼ਰਾਬ ਸੀ। ਹੁਣ ਧੁੱਪ ਨਿਕਲ ਆਈਏ ਤੇ ਹੁਣ ਫੇਰ ਮੌਸਮ ਉਜ ਹੀ ਹੋ ਗਿਆ। ਪਹਿਲੇ ਵੱਖਣ ਨੇ, ਸਵੇਰ ਵੱਖਣ, ਥੋੜਾ ਖਰਾਬ।
ਜੀ। ਨਹੀਂ। ਸਾਡੇ ਇੱਥੇ ਤਾਂ ਧੁਪ ਨਿਕਲੀ ਹੈਗੀ ਰਾਤੀ ਮੀਂਹ ਏਡਾ ਪਿਆ, ਏਡਾ ਪਿਆ। ਤੇ ਬੱਤੀ ਬੰਦ ਹੋ ਗਈ ਰਾਤੀ ਗਿਆਰਾਂ ਵਜੇ ਦੀ।
ਹਮ- ਹਮ।
ਵੱਜਦੇ ਬਏਨ ਤੁਸੀਂ ਵੇਖੋ ਬਾਰਾਂ। ਤੇ ਫੇਰ ਵੀ ਤਗ ਬੱਤੀ ਨੀ ਆਈ। ਰਾਤ ਦੀ ਗਿਆਰਾਂ ਵਜੇ ਦੀ ਗਈ ਜ ਦੇਖੋ, ਕਿੰਨਾ ਟਾਈਮ ਹੋ ਗਿਆ। ਇਨਵੈਟਰ -ਇਨਟਰ ਸਭ ਬੰਦ ਹੋ ਚੁੱਕੇ ਸਾਡੇ। ਪੱਖੀ ਬੰਦ ਹੋ ਚੁੱਕਿਆ ਧੁੱਪ ਅੱਗੋਂ ਇੱਡੀ ਹੈਗੀ ਹੈ। ਕੀ ਕੀਤਾ ਜਾਏਗਾ।
ਹ ਹੁਣ ਦੇਖੋ ਇਨਵਰਟਰ ਪਹਿਲੇ ਬੰਦ ਹੁੰਦੇ ਨੇ। ਹੁਣ ਕੀ ਬੱਤੀ ਪਹਿਲੇ ਮੀਂਹ ਆਏ -ਨਾਏ। ਬੱਤੀ ਪਹਿਲੇ ਬੰਦ ਹੋ ਜਾਂਦੀ ਹੈ। ਹੁਣ ਦੇਖੋ, ਮੌਸਮ ਖ਼ਰਾਬ ਹੋਣ ਦਾ ਕਾਰਨ ਦੇਖੋ ਕੌਣ ਅਸੀਂ ਲੋਕ ਹਾਂ। ਅਸੀਂ ਲੋਕ ਪੇੜ ਵਗੈਰਾ ਕੱਟ ਦਿੰਦੇ ਆਂ। ਤੇ ਮੌਸਮ ਤਾਂ ਹੀ ਖ਼ਰਾਬ ਹੁੰਦੇ। ਜੇਸੀਂ ਪੇੜ ਨਾ ਕਟੀਏ ਹੈਂ। ਤੇ ਗਰਮੀ ਕਿੰਨੀ ਘੱਟ ਜਾਏ ਬਰਸਾਤ ਵੀ ਖੁੱਲ ਕੇ ਆਏ। ਲੇਕਿਨ ਤੁਹਾਨੂੰ ਪਤਾ ਹੀ ਆ ਅਸੀਂ ਪੇੜ- ਪੂੜ ਸਭ ਕੱਟ ਦਿੰਦੇ ਹਾਂ। ਤੇ ਇਸ ਕਰਕੇ ਸਾਡਾ ਨਾ ਫੇਰ ਅਸੀਂ ਪੇੜੇ ਅਸੀਂ ਪੇੜ ਹੀ ਕੱਢਾਂਗੇ ਫਿਰ ਤੁਹਾਨੂੰ ਪਤਾ ਹੈ ਗਰੀਆਂ ਚ' ਕਿੱਦੋਂ ਬਚਾਂਗੇ ਅਸੀਂ ਫੇਰ। ਹੁਣ ਅਗਰ ਅਸੀਂ ਸ਼ਹਿਰਾਂ ਦੀ ਗੱਲ ਕਰੀਏ ਨਾ ਦੇ ਦੇਖੋ ਸ਼ਹਿਰਾਂ ਦੇ ਵਿੱਚ ਪੇੜ ਇਹ ਸਭ ਚੀਜ਼ਾਂ ਬਹੁਤ ਘੱਟ ਨੇ। ਅਗਰ ਅਸੀਂ ਗੱਲ ਕਰੀਏ ਨਾ ਉਹਨਾਂ ਦੀ, ਪਿੰਡਾਂ ਦੀ, ਅਗਰ ਅਸੀਂ ਪਿੰਡਾਂ ਵਾਲੇ ਸਡ ਜਾਈਏ ਤੇ ਪਿੰਡਾਂ ਚ' ਇਤਨੇ ਪੇੜ ਹੈਗੇ। ਤੁਸੀਂ ਮੰਨੋ ਕਿ ਪਿੰਡਾਂ ਚ' ਇਤਨੀ ਖੁੱਲ ਕੇ ਮੀਂਹ ਪੈਂਦਾ ਨਾ। ਇੰਨਾ ਵਧੀਆ ਮੀਂਹ ਪੈਂਦਾ ਨਾ, ਤੇ ਗਰਮੀ ਘੱਟ ਹੁੰਦੀ ਹੈ। ਪਿੰਡਾਂ ਚ' ਦੇਖ ਪੱਖਿਆ ਹੋਣਾ ਪਿੰਡਾਂ ਚ' ਲੋਕ ਪੱਖੇ ਪੁੱਖੇ ਨਾ ਘੱਟ ਯੂਜ ਕਰਦੇ ਨੇ। ਆਪਣੇ ਪੇੜ ਥੱਲੇ ਜਾ ਕੇ ਬਹਿ ਜਾਂਦੇ ਨੇ, ਖੇਤਾਂ ਚ' ਜਾ ਕੇ ਬਹਿ ਜਾਂਦੇ ਨੇ। ਤਾਜ਼ੀ ਹਵਾ ਮਿਲਦੀ ਹੈ ਪਹਿਲੀ ਗੱਲ। ਤੇ ਦੂਜੀ ਗੱਲ ਪੂਰੇ ਦੇਖੋ, ਨੇਚਰ ਦੇ ਮਜੇ ਲੈਂਦੇ ਨੇ। ਹਾਂਜੀ- ਹਾਂਜੀ।
ਮੈਂ ਹੀ ਕਹਿ ਰਹੀ ਸੀ ਨਾ। ਜਿ ਪਿੰਡਾਂ ਦੇਖੋ ਕਛੀ ਮਿੱਟੀ ਦੇ ਹੁੰਦੇ ਨੇ ਨਾ ਕੱਚੀ ਮਿੱਟੀ ਹੁੰਦੀ ਹੈ ਸਾਰੇ ਫਰੈਸ਼ ਕੱਚੀ ਮਿੱਟੀ ਦੇ ਹੁੰਦੇ ਨੇ। ਦੀਵਾਰਾਂ ਕੱਚੀਆਂ ਮਿੱਟੀਆਂ ਦੀ ਹੁਣਦੀਆਂ। ਤੇ ਪਿੰਡਾਂ ਚ' ਵੀ ਘਰ ਮਕਾਨ ਬਣ ਗਏ ਹੈਗੇ ਨੇ।
ਬੜੇ ਸੋਹਨੇ -ਸੋਹਨੇ ਮਕਾਨ ਬਣ ਗਏ ਨੇ ਹੁਣ ਪਿੰਡਾਂ 'ਚ।
ਹਾਂਜੀ।
ਹਵੇਲੀਆਂ ਪਾ ਲਈਆਂ ਨੇ, ਪਿੰਡਾਂ ਵਾਲਿਆਂ ਨੇ, ਦੇਖੋ ਚੰਗਾ ਗੱਲ ਵੀ ਉਹਨਾਂ ਦਾ ਕੰਮ ਅੱਛਾ ਏ ਦੇਖੋ ਪਹਿਲੀ ਗੱਲ ਤੇ ਓ ਪੇੜ ਪੌਦਿਆਂ ਨੂੰ ਬੜਾ ਸਮਝਦੇ ਨੇ, ਖੇਤੀਬਾੜੀ ਦਾ ਕੰਮ ਵਾਹ-ਵਾਹ ਪਿੰਡਾਂ 'ਚ ਦੇਖੋਗੇ ਤਾਂ ਅੱਛਾ ਖਾਸਾ ਕੰਮ ਹੈ ਖੇ ਤੀ ਬਾੜੀ ਦਾ। ਹੁਣ ਸਾਡੇ ਸ਼ਹਿਰਾਂ ਚ ਨੀ ਐ ਖੇਤੀਬਾੜੀ ਦਾ ਕੰਮ ਦੇਖੋ, ਪਿੰਡਾਂ ਚ ਤੁਸੀ ਜਾਓਗੇ ਨਾ ਤੇ ਘਰ-ਘਰ ਦੇ ਵਿੱਚ ਪੇੜ ਲੱਗੇ ਦੇ ਹੋਨਗੇ।
ਜੀ ਬਿਲਕੁਲ ਸਹਿਰਾਂ 'ਚ ਕੰਮ ਹੈ ਈ ਨੀ ਖੇਤੀਬਾੜੀ ਦਾ।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
ਤੇ ਮੈਂ ਇਹ ਕਹਿ ਰੀ ਸੀ ਮੈਂ ਕਿਹਾ ਏਧਰ ਪੋਲਿਊਸ਼ਨ ਵੀ ਨੀ ਹੈਗਾ, ਇੰਨਾ ਪੋਲਿਊਸ਼ਨ ਹੈ ਨਾ ਈਡਾ ਪੋਲਿਊਸ਼ਨ ਹੈਗਾ ਨਾ ਸ਼ਹਿਰਾਂ ਚ ਜਿੰਨਾ ਕਿ ਪਿੰਡਾਂ 'ਚ ਨੀ ਹੈ ਈ ਨੀ। ਪਿੰਡਾਂ 'ਚ ਦੇਖੋ ਗੱਡੀਆਂ-ਗੁਡੀਆਂ ਵੀ ਘੱਟ ਨੇ, ਹਰਿਆਲੀ ਕਿੰਨੀ ਐ। ਤਾਜ਼ੀ ਸਬਜ਼ੀ ਐ, ਤਾਜ਼ਾ ਫਲ ਐ। ਅਪਨੇ ਖੁਦ ਦੇ ਪਿੰਡ ਐ, ਤੋੜਨੇ ਐ। ਖੇਤਾਂ 'ਚ ਤੋੜਨੇ ਐ ਤੇ ਖਾਨੇ ਧੋ ਕੇ, ਕੋਈ ਟੀਕਾ ਨੀ ਲਾਨਾ, ਕੋਈ ਕੁਛ ਨੀ। ਜਾਣਾ, ਆਪਾਂ ਆਂਢ ਗੁਆਂਢ ਨੂੰ ਵੀ ਸਹੀ ਭਾ ਸਬਜ਼ੀ ਮਿਲ ਜਾਂਦੀ ਐ।
ਬਿਲਕੁਲ-ਬਿਲਕੁਲ ਜੀ ਏਈਓ ਗੱਲ ਹੈ ਨਾ ਜੀ। ਓ ਤੇ ਦੇਖੋ ਅਗਰ ਅਸੀਂ ਸਮਾਨ ਮਿਲਾਵਟ ਵਾਲਾ ਜੀ ਉੱਤੋਂ ਸਮਾਨ ਮਿਲਾਵਟ ਵਾਲਾ, ਤੁਸੀਂ ਦੇਖਿਆ ਹੋਣਾ ਇੰਜੈਕਸ਼ਨ ਲਾ ਲਾ ਸਬਜ਼ੀਆਂ ਵੱਡੀਆਂ ਕਰ ਲੈਂਦੇ ਨੇ।
ਹੂੰ।
ਤੇ ਪਿੰਡਾਂ 'ਚ ਅਗਰ ਦੇਖੋਗੇ ਬਿਲਕੁਲ ਨੈਚੁਰਲ ਪਿਓਰ ਸਬਜ਼ੀ ਤੁਹਾਨੂੰ ਮਿਲੇਗੀ। ਕਿ ਅਸੀਂ ਅਜੇ ਪਿੱਛੇ ਅੰਬ ਲੈ ਕੇ ਆਏ ਸੀ, ਇਤਨੇ ਮਹਿੰਗੇ ਅੰਬ ਹੋਗੇ ਨੇ ਸ਼ਹਿਰਾਂ ਦੇ ਵਿੱਚ। ਇਤਨੇ ਮਹਿੰਗੇ ਬਸ ਤੁਹਾਨੂੰ ਕੀ ਦਸੀਏ, ਬੜੇ ਮਹਿੰਗੇ ਅੰਬ ਉਹ ਵੀ ਪੂਰੇ ਖੱਟੇ ਅੰਬ। ਕਾਰਬੇਟ ਦੇ ਪੱਕੇ ਹੋਏ ਅੰਬ ਸਨ, ਹੁਨ ਓ ਕਾਰਬੇਟ ਦਾ ਪਤਾ ਲੱਗ ਜਾਂਦਾ ਅਸੀਂ ਖਾਵਾਂਗੇ ਤੇ ਅੰਬ ਨਾ ਲੱਗਦਾ ਗਲੇ ਤੇ ਯਾ ਜੀਭ ਤੇ ਲੱਗਣ ਲੱਗ ਜਾਂਦਾ ਅੰਬ।
ਹਾਂਜੀ।
ਤੇ ਉਹ ਕਾਰਬੇਟ ਵਾਲਾ ਹੁੰਦਾ, ਕਿਉਂਕਿ ਨੈਚੁਰਲ ਜੋ ਪਿਓਰ ਪੱਕੇ ਦਾਂ ਅੰਬ ਹੁੰਦਾ ਡਾਲ ਦਾ। ਉਹ ਕਦੇ ਜੀਭ ਤੇ ਗਲ਼ੇ ਦੇ ਲੱਗਦਾ ਹੀ ਨੀ ਕਦੀ, ਨਾਲੇ ਇਤਨੇ ਖੱਟੇ ਅੰਬ। ਇਤਨੇ ਖੱਟੇ ਮੈਂ ਕਹਿਨੀ ਆਂ ਮੈਂ ਪਿੰਡਾਂ ਚ ਚਲੋ ਅੱਛਾ ਖ਼ਾਸਾ ਖਾਣਾ ਪੀਣਾ ਦੇਖੋ ਪਿੰਡਾਂ ਦੀ ਤੇ ਗੱਲ ਹੀ ਵੱਖਰੀ ਹੁੰਦੀ ਏ ਤੁਸੀਂ ਦੇਖੋ ਤੇ। ਪਿੰਡਾਂ 'ਚ ਪੋਲਿਊਸ਼ਨ ਵੀ ਹੁੰਦਾ, ਅਸੀਂ ਐ ਨੀ ਕਹਿੰਦੇ ਨਹੀਂ ਹੁੰਦਾ। ਪਿੰਡ 'ਚ ਪੋਲਿਸ਼ਨ ਲੇਕਨ ਉੱਥੇ ਨਾ ਪੇੜ ਪੌਦੇ ਜ਼ਿਆਦਾ, ਉੱਥੇ ਖੇਤੀਬੜੀ ਜ਼ਿਆਦਾ ਏ। ਤੇ ਪੋਲਿਊਸ਼ਨ ਨਾ ਪਤਾ ਨੀ ਲੱਗਦਾ। ਹੁਨ ਸਾਡੇ ਸ਼ਹਿਰਾਂ, ਅਸੀਂ ਗੱਲ ਕਰੀਏ ਨਾ ਸਾਡੇ ਸ਼ਹਿਰਾਂ 'ਚ ਐਸਾ ਹੈ ਕਿ ਦੋ ਅਹ ਚਾਰ-ਪੰਜ ਬੰਦੇ ਘਰ 'ਚ ਰਹਿੰਦੇ ਪਏ ਨੇ‌ ਤੇ ਕਿੱਥੇ ਜਾ ਕੇ ਉਸ ਘਰ ਦੇ ਵਿੱਚ ਇੱਕ ਪੇੜ ਐ, ਚਾਰ ਪੰਜ ਬੰਦਿਆਂ ਵਾਸਤੇ। ਹੁਨ ਪਿੰਡਾਂ ਦਾ ਐ ਹਿਸਾਬ ਏ ਚਾਹੇ ਘਰ 'ਚ ਇੱਕ ਬੰਦਾ ਰਹਿੰਦਾ ਪਿਆ ਐ। ਚਾਰ-ਪੰਜ ਪੇੜ ਹੋਨਗੇ ਘਰ ਦੇ ਵਿੱਚ।
ਬਿਲਕੁਲ-ਬਿਲਕੁਲ, ਉਹ ਤਾਂ ਹੈ ਹੀ ਹੈ ਜੀ।
ਹੁਨ ਦੇਖੋ ਨਾ ਪਿੰਡਾਂ 'ਚ ਇਤਨੀ ਅਗਰ ਬੱਤੀ ਬੰਦ ਹੋ ਜਾਏ ਤੇ ਬੰਦੇ ਜਾ ਕੇ ਪੇੜ ਥੱਲੇ ਬਹਿ ਜਾਂਦੇ ਨੇ ਹਵਾ ਤਾਜ਼ੀ ਆਂਦੀ ਏ ਔਰ ਉਹ ਗੱਲ ਸਹੀ ਵੀ ਏ, ਹੁਨ ਤੁਸੀਂ ਸ਼ਹਿਰ 'ਚ ਰਹਿੰਦੇ ਹੋ। ਤੁਹਾਡੇ ਪਾਸੇ ਇਨਵੈਟਰ ਬੋਲ ਗਏ ਨੇ, ਬੱਤੀਆਂ ਦਾ ਤਾਂ ਪਤਾ ਨਹੀਂ, ਗਰਮੀ 'ਚ ਬੈਠੇ ਦੇ ਹੋਗੇਏ ਆਪਨੇ ਘਰ। ਆਈ ਅਗਰ ਅਸੀ ਪਿੰਡਾਂ 'ਚ ਹੁੰਦੇ ਤੇ ਫੇਰ ਥੱਲੇ ਬੈਠੇ ਹੁੰਦੇ ਆਰਾਮ ਨਾਲ, ਖੁੱਲੀ ਖੇਤੀਬਾੜੀ, ਜਗ੍ਹਾ ਖੁੱਲੀ ਬੰਦਾ ਅਰਾਮ ਨਾਲ ਆਪਨਾ ਰਹਿੰਦਾ ਐ ਖਾਂਦਾ ਪੀਂਦਾ, ਪਤਾ ਹੀ ਨਹੀਂ ਲੱਗਦਾ। ਹੁਣ ਦੇਖੋ ਸ਼ਹਿਰਾਂ 'ਚ ਸ਼ਹਿਰਾਂ 'ਚ ਆਬਾਦੀ ਜ਼ਿਆਦਾ ਤੇ ਪੇੜ ਪੌਦੇ ਘੱਟ ਨੇ। ਤੇ ਅਗਰ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ 'ਚ ਆਬਾਦੀ ਘੱਟ, ਪੇੜ ਪੌਦੇ ਜ਼ਿਆਦਾ ਨੇ, ਖੇਤੀਬਾੜੀ ਜ਼ਿਆਦਾ ਏ।
ਬਿਲਕੁਲ-ਬਿਲਕੁਲ, ਉਹ ਤਾਂ ਹੈ ਹੀ ਨਾ ਦੇਖੋ ਪਿੰਡਾਂ 'ਚ ਖੇਤੀਬਾੜੀ ਇਤਨੀ ਹੈ। ਲੋਕੀ ਟਾਈਮ ਸਿਰ ਆਪਣਾ ਕੰਮ ਨਿਪਟਾ ਲੈਂਦੇ, ਠੰਡੇ ਵੇਲੇ ਫਿਰ ਆਪਣਾ ਅੰਦਰ ਆ ਜਾਂਦੇ ਨੇ। ਉਹ ਟਾਈਮ ਤੇ ਵੀ ਸੋ ਜਾਂਦੇ ਨੇ ਹੁਣ ਸ਼ਹਿਰਾਂ ਦੇਖੋ ਇਤਨਾ ਪੋਲਿਊਸ਼ਨ ਹੈ। ਪਿੱਛੇ ਸਰਕਾਰ ਨੇ ਪੰਨੀਆਂ ਜਿਹੀਆਂ ਬੰਦ ਕੀਤੀਆਂ ਸੀ। ਪਲਾਸਟਿਕ ਦੀਆਂ ਪਰ ਸਾਡੇ ਇੱਧਰ ਲੋਕੀ ਕੀ। ਕਿੱਥੇ ਬਾਜ਼ ਆਏ ਨੇ ਉਹਨਾਂ ਨੇ ਮਹੀਨਾ ਵੀ ਨੀ ਬੰਦ ਕੀਤੀਆਂ ਫੇਰ ਪੰਨੀਆਂ ਸ਼ੁਰੂ ਹੋ ਗਈਆਂ। ਪਲਾਸਟਿਕ ਦੀਆਂ ਉਹ ਅਸੀਂ ਅਗਰ ਜਲਾਉਂਦੇ ਹਾਂ ਨਾ ਪੰਨੀਆਂ ਇਕੱਠੀਆਂ ਕਰਕੇ। ਸਾਡੇ ਮਤਲਬ ਸਾਹ ਵਾਸਤੇ ਉਹ ਬਹੁਤ ਹਾਨੀਕਾਰਕ ਹੈਗੀਆਂ ਨੇ।
ਬਲਕਿ ਕਿਉਂਕਿ ਨਾ ਉਹ ਰੀਸਾਈਕਲ ਨਹੀਂ ਹੋ ਪਾਉਂਦੀਆਂ।
ਕਿਉਂ। ਹੁਣ ਦੇਖੋ ਕੀ ਕਰਨੇ ਆ ਕੋਈ ਛਿੱਲੜ ਛਲੜ ਪਾਏ ਪੰਨੇ 'ਚ ਗੰਢ ਮਾਰੀ ਬਾਹਰ ਸੁੱਟ। ਤੇ ਹੁਣ ਉਹ ਕੋਈ ਗਾਂ, ਮੱਝ ਆਏਗੀ ਉਹੀ ਖਾਏਗੀ। ਉਦੋਂ ਸਾਨੂੰ ਮਿਲੇਗਾ ਖ਼ਰਾਬ ਇਹ ਚੀਜ਼ਾਂ ਦਾ ਬੜਾ ਫਾਇਦਾ ਹੋ ਉਹਨ ਨੁਕਸਾਨ ਹੈਗਾ ਆ ਹੁਨੇ ਵੀ ਦੇਖੋ ਨਾ ਹੁਣ ਪੱਲੇ ਕਿ ਲੋਕੀ ਦੁੱਧਈਆਂ ਲ ਨਾ ਦੁੱਧ ਵਾਸਤੇ ਡੋਲ ਚੀ ਦੇ ਵਾਸਤੇ ਹਾਂਡੀ ਲੈ ਕੇ ਜਾਂਦੇ ਸੀ ਕਿ ਮਤਲਬ ਇਹ ਇੱਕ ਇਹ ਇੱਕ ਰਤਨ ਹੈਗਾ ਆ ਕਿ ਵਾਈਟ ਚੀਜ਼ ਦੇਖੇ ਇਹ ਲੋਕਾਂ ਨੂੰ ਵੀ ਪਤਾ ਕੀ ਲਿਆ ਰਿਹਾ ਕੀ ਨਹੀਂ ਲਿਆ ਰਿਹਾ ਹੁਣ ਲੋਕ ਬਿਲਕੁਲ ਸਾਫ਼ ਛੁਟੀਆਂ ਬਣੀਆਂ ਵੀ ਦ ਵੀ ਆ ਰਿਹਾ ਦਹੀਂ ਵੀ ਆ ਰਿਹਾ ਪਨੀਰ ਵੀ ਆ ਰਿਹਾ
ਅਸੀਂ ਇਹਨੂੰ ਇਸ ਤਰੀਕੇ ਨਾਲ ਕਹਿ ਸਕਦੇ ਲੋਕ ਲੁਕਾ ਕੇ ਲਿਆਦੇ ਹੁਣ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਲੋਕ ਪਾਣੀਆਂ ਬਚਾਉਂਦੇ ਸੀ ਲੋਕ ਪਰਿਆ ਕਾਟ ਉਸ ਕਰਕੇ ਆਪਣੇ ਉਹਨੂੰ ਬਚਾਉਂਦੇ ਸੀ ਕਿ ਨਹੀਂ ਸਾਡੀ ਪੰਨੀ ਅਸੀਂ ਘੱਟ ਯੂਜ ਕਰਾਂਗੇ ਸਾਡੀ ਮੱਝਾਂ ਨੇ ਗਾਵਾਂ ਨੇ ਹੁਣ ਇਹ ਵੀ ਗੱਲ ਦੇਖੋ ਪਿੰਡਾਂ ਚ ਲੋਕਾਂ ਦੇ ਕਾਰਗਹਾਂ ਮੱਝਾਂ ਹੈਗੀਆਂ ਨੇ ਤੇ ਲੋਕੀ ਉਹ ਚੀਜ਼ ਸਮਝ ਪਾਉਂਦੇ ਨੇ ਕਿ ਅਸੀਂ ਕਿੱਦਾਂ ਕੰਮ ਕਰਨਾ ਹੁਣ ਸ਼ਹਿਰ ਚ ਕਿਸੇ ਦੇ ਘਰ ਹੈ ਨਹੀਂ ਤੇ ਸ਼ਹਿਰਾਂ ਚ ਲੋਕ ਐਸੀ ਚੀਜ਼ਾਂ ਨਹੀਂ ਸਮਝ ਪਾਉਂਦੇ ਨਾਲੇ ਤੱਕ ਦੇਖਾਗਾ ਪਿੰਡਾਂ ਨਾ ਲੋਕ ਇਸੇ ਜਗਾ ਤੇ ਬੜਾ ਘੁੰਮਦੇ ਨੇ ਤੇ ਪੋਲਿਊਸ਼ਨ ਘੱਟ ਹੈ
ਬਿਲਕੁਲ
ਹੁ ਅਸੀਂ ਅਗਰ ਆਪ ਪਿੰਡ ਸ਼ਹਿਰ ਦੀ ਗੱਲੀਏ ਤਾਂ ਕੋਈ ਸਾਈਕਲ ਤੇ ਘੁੰਮਣ ਸੋਚਦੇ ਸਾਈਕਲ ਤੇ ਘੁੰਮਣ ਬੇਜ਼ਤੀ ਹੁੰਦੀ ਹੈ ਇਹ ਹੁੰਦਾ ਉਹੁੰਦਾ ਪਿੰਡਸੀ ਨਹੀਂ ਸਮਝਦੇ ਨਾ ਚੀਜ਼
ਚੌਕੈ ਜਨਾਨ ਜਨਾਨੀਆਂ ਪਿੱਛੇ ਪੈ ਕੇ ਚ ਜਾਂਦੀਆਂ ਨੇ ਤੇ ਸ਼ਹਿਰਾਂ ਚ ਸ਼ਹਿਰਾਂ ਜਨਾਨੀਆਂ ਕਹਿੰਦੀ ਸੀ ਬਾਈਕ ਤੋਂ ਲਵਾ ਕੇ ਕਿਸੇ ਬਹਿਣਾ ਹੀ ਨ ਨਹੀਂ
ਬਿਲਕੁਲ ਬਿਲਕੁਲ ਸਹੀ ਗੱਲ ਦੇਖੋ ਤੇ ਨਾ ਪੋਲਿਊਸ਼ਨ ਦੇਖੋ ਹੈ ਹੀਏ ਸਭ ਤੋਂ ਵੱਡੀ ਗੱਲ ਹੈ ਜੀ ਪੇੜ ਨੀ ਲਗਾਏ ਜਾਂਦੇ ਉਹਦੇ ਕਾਰਨ ਮੌਸਮ ਥੋਡਾ ਖ਼ਰਾਬ ਹੋਣਾ ਹੀ ਹੋਣਾ ਹੈ ਭਤਮ ਕਰਨੀ ਪੈਣਾ ਬਿਲੁਲ ਸਭ ਤੋਂ ਵੱਡੀ ਗੱਲ ਆਈ ਹੈ ਰੀਜ਼ਨ
ਕਹਾਂਗੇਸ਼ਾਰਾਂ ਵਾਕਣ ਪਿੰਡ ਵਾਕ ਇੱਕ ਗੱਲ ਹੈ ਪਿੰਡ ਦੇ ਤਿਉਹਾਰ ਬੜੇ ਵਧੀਆ ਮਨਾਉਂਦੇ ਹੈਗੇ ਆ ਸਾਰੇ ਇਕੱਠੇ ਹੋ ਕੇ ਆਰਾਮ ਨਾਲ ਬਹਿ ਕੇ ਹਨਾ ਲੋਹੀ ਹੋ ਗਗੀ ਵਿਸਾਖੀ ਜੋ ਗਗੀ
ਬਿਲਕੁਲ ਬਿਲਕੁਲ ਜੀ ਬਿਲਕੁਲ ਨਾਲ ਪਿੰਡਾਂ ਚ ਪਿੰਡਾਂਚ ਦੇਖੋ ਗਰਮ ਪਿੰਡਾਂ ਚ ਗਰਮੀ ਵੀ ਘੱਟ ਹੁੰਦੀ ਹੈ ਨਾਲੇ ਮੌਸਮ ਪੂਰਾ ਖੁੱਲ ਕੇ ਰਹਿੰਦਾ ਪਿੰਡਾਂ ਗਰਮੀ ਵੀ ਅਸੀਂ ਕਹੀਏ ਤਾਂ ਘੱਟ ਲੱਗਦੀ ਹੈ ਸਰਦੀ ਜ਼ਿਆਦਾ ਹੁੰਦੀ ਜ ਪੇੜ ਪੂੜ ਲੱਗ ਜਾਂਦੇ ਆ ਮੀਂਹ ਵੀ ਖੁੱਲ ਕੇ ਆੁੰਦਾ ਚੋੱਧਰ ਮੀਹ ਦਾ ਮੌਸਮ ਵੀ ਚ ਖੁੱਲ ਕੇ ਹੀ ਰਹਿੰਦਾ
ਹਾਂ
ਹਾਂਜੀ ਉਓਹੀ ਗੱਲ ਹੈ ਬਸ ਸ਼ਹਿਰਾਂ ਚ ਇਹ ਚੀਜ਼ਾਂ ਹੈ ਨ ਤੇ ਫੇਰ ਪ੍ਰੋਬਲਮ ਅਸੀ ਦੇਖ ਲ ਵਾਂ ਜਾਂ ਹੋਰ ਕਿੰਨੇ ਦੇਖ ਲ
ਹਾਂ ਆਈ ਤੇ ਇਸ ਕਰਕੇ ਬੰਦਾ ਮਤਲਬ ਕਿ ਜਾਂਤਰ ਮੈਂ ਤੇ ਕਹਿੰਦੀ ਹਾਂ ਸ਼ਹਿਰਾਂ ਚ ਘਰ ਹੋਵੇ ਨਾ ਹੋਵੇ ਪਰ ਪਿੰਡਾਂ ਚ
ਪਿੰਡ ਦਾ ਸੋਣਾ ਹੀ ਚਾਹੀਦਾ ਬਿਲਕੁਲ ਦੇਖੋ ਪਿੰਡਾਂ ਤੋਂ ਜ਼ਿਆਦਾ ਨੈਚੁਰਲ ਤੇ ਪਿਓਰ ਹਵਾ ਵਾਲਾ ਨਾ ਸ਼ਹਿਰਾਂ ਚ ਬਿਲਕੁਲ ਵੀ ਨੀ ਹੈਗਾ ਕਿੰਨੇ ਵੀ ਅੱਗੇ ਵੱਧ ਜਾਣ ਸ਼ਹਿਰ ਪਿੰਡਾਂ ਦੀ ਗੱਲ ਹੀ ਵੱਖਰੀ ਹੈ ਜੀ
ਬਿਲਕੁਲ ਜੀ ਬਿਲਕੁਲ ਪਿੰਗਲ ਤਾਂ ਗੱਲ ਹੀ ਵੱਖਰੀ ਹੈਗੀ ਹੈ ਜੋ ਸ਼ਹਿਰਾਂ ਚ ਘਰ ਹੁੰਦੇ ਨੇ ਨਾ
ਸ ਮਾਹੌਲ ਸਭ ਇਤਨਾ ਅਲਗ ਹੈ ਨਾ ਔਰ ਇੱਕ ਗੱਲ ਹੋਰ ਦੇਖੋ ਪਿੰਡਾਂ ਚ ਨਾ ਸਾਰੇ ਲੋਕੀ ਮਿਲ ਜੁਲ ਕੇ ਰਹਿੰਦੇ ਨੇ
ਬਿਲਕੁਲ ਜੀ ਬਿਲਕੁਲ ਸ਼ਹਿਰ ਚ ਨੀ ਹੈਗਾ ਦੇਖੋ ਸ਼ਹਿਰ ਚ ਕੋਈ ਮਹਿਮਾਨ ਵੀ ਆਏਗਾ ਨਾ ਉਹਨੂੰ ਪੁੱਛਣਾ ਸੀ ਕਿੰਨੇ ਦਿਨ ਵਾਸਤੇ ਆਏ ਹੋ ਜ ਪਿੰਡਾਂ ਚ ਮਹਿਮਾਨ ਮਹਿਮਾਨ ਆਏਗਾ ਨਾ ਪਿੰਡਾਂ ਚ ਉਹ ਮਤਲਬ ਸਾਡੇ ਘਰ ਘੱਟ ਆਂਢ ਗੁਆਂਢ ਦੇ ਘਰ ਜ਼ਿਆਦਾ ਰਹੇਗਾ
ਬਿਲਕੁਲ।
ਪਤਾ ਹੀ ਨਹੀਂ ਲੱਗਦਾ ਕਿ ਉਹ ਆਂਢ ਗੁਆਂਢ ਦੇ ਘਰ ਮਹਿਮਾਨ ਆਏ ਕੇ ਸਾਡੇ ਘਰ ਮਹਿਮਾਨ ਆਇਆ।
ਬਿਲਕੁਲ ਜੀ ਬਿਲਕੁਲ ਉਹੀ ਗੱਲ ਨਾ ਦੇਖੋ ਪਿੰਡਾਂ ਚ ਤਾਂ ਮੈਂ ਕੈ ਹੀ ਦੀ ਨ ਕਿ ਚਲੋ ਅਲੱਗ ਹੀ ਮਾਹੌਲ ਹੁੰਦਾ ਦੇਖੋ ਅਲੱਗ ਆਹਦ ਪਿੰਡਾਂ ਚ ਗੱਲ ਕਰੀਏ ਤਾਂ ਪਿੰਡਾਂ ਚ ਇਤਨੀ ਗਰਮੀ ਨੀ ਹੁੰਦੀ, ਜਿੰਨੀ ਗਰਮੀ ਤੁਹਾਨੂੰ ਸ਼ਹਿਰਾਂ ਚ ਮਿਲੇਗੀ।
ਬਿਲਕੁਲ।
ਉਸ ਤੋਂ ਇਲਾਵਾ ਅਸੀਂ ਗੱਲ ਸਰਦੀਆਂ ਦੀ ਤੇ ਪਿੰਨੇ ਦੇਖੋ ਸਰਦੀਆਂ ਵਿੱਚ ਅੱਛੀ ਗਾਸੀਆਂ ਪੈਂਦੀਆਂ ਨੇ ਇੰਨਾ ਵਧੀਆ ਮੌਸਮ ਨੇ ਸਰਦੀਆਂ ਬਰਸਾਤ ਦੇਖੋ ਪਿੰਡਾਂ ਅੱਛੀਆਂ ਹੁੰਦੀਆਂ ਨੇ। ਆਪਣੇ ਸ਼ਹਿਰ ਚ ਬਰਸਾਂ ਦਾ ਨਾਮ ਨਿਸ਼ਾਨ ਨੀ ਹੁੰਦਾ ਜੀ, ਕਦੀ-ਕਦੀ ਹੋਈ ਹਫ਼ਤੇ ਚ ਕਲੀ ਤੇ ਹੋ ਗਈ। ਦ ਵੀ ਨੀ ਹੁੰਂਦੀ।
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਹੈ।
ਆਪਣੇ ਆਪ ਨੂੰ ਚਲੋ ਮੀਂਹ ਪੈਂਦਾਆ ਅਗਰ ਅਸੀਂ ਪਿੰਡ ਵਾਲੇ ਸਾਈਡ ਚਲੇ ਜਾਵਗੇ ਨਾ ਮੀਂਹ ਪੈਂਦਾ ਵੀ ਹੋਏਗਾ।
ਬਿਲਕੁਲ ਇਹੀ ਹੈ ਮਤਲਬ ਕਿ ਆਪਣਾ ਧਿਆਨ ਰੱਖਣ, ਗਰਮੀ ਤੋਂ ਬਚਣ ਹਨਾ ਇੰਨਾ ਪੋਲਿਊਸ਼ਨ ਹੈਗਾ ਹੈ ਲੋਕੀ ਪੰਨੀਆਂ ਪੁੰਨੀਆਂ ਬਾਲ ਲੈਂਦੇ ਹੈ ਅੱਜ ਕੱਲ੍ਹ ਸ਼ਹਿਰਾਂ ਚ ਫੈਕਟਰੀਆਂ, ਅੱਜ ਕੱਲ੍ਹ ਸ਼ਹਿਰਾਂ ਚ ਫੈਕ ਟਰੀਆਂ ਇਨੀਆਂ ਹੈਗੀਆਂ ਧੂਲ ਧੂਏ ਨਾਲ ਹੋਰ ਪੋਲਿਊਸ਼ਨ ਹੋ ਰਿਹਾ।
ਪੋਲਿਊਸ਼ਨ ਹੋ ਰਿਹਾ ਬਿਲਕੁਲ ਸਹੀ ਕਹਿੰਦੇ ਹੋ ਤੁਸੀਂ। ਆਪਣੇ-ਆਪਣੇ ਸ਼ਹਿਰਾਂ ਬੜਾ ਪੋਲਿਊਸ਼ਨ ਹੈ ਜੀ ਬੜਾ ਪੋਊਸ਼ਨ ਹੈ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਚ ਬੜਾ ਘੱਟ ਪ੍ਰਦੂਸ਼ਣ ਹੈ, ਬਹੁਤ ਘੱਟ ਪ੍ਰਦੂਸ਼ਣ ਹੈ। ਉਹਦੇ ਲੋਕੀ ਪੇੜ ਪੌਦੇ ਲਾ ਕੇ। ਸਭ ਈਕੁਅਲ ਕਰ ਲੈਂਦੇ ਨੇ ਜੀ, ਜਿੰਨਾ ਉਹਦਾ ਪੋਲਿਊਸ਼ਨ ਪੈਂਦਾ। ਤੇ ਪੇੜ ਪੌਦੇ ਲਾ ਕੇ ਸਭ ਇਕੁਅਲ ਕਰ ਲੈਂਦੇ ਨੇ।
ਬਿਲਕੁਲ-ਬਿਲਕੁਲ
ਅਸੀ ਅਗਰ ਆਪਣੇ ਸਾਈਡ ਦੀ ਗੱਲ ਕਰੀਏ ਸਾਡੇ ਸਾਈਡ ਨਾ ਜਿੰਨਾ ਪੋਲਿਊਸ਼ਨ ਹੋਏਗਾ ਉਸ ਤੋਂ ਚੰਗਾ ਪੇੜ ਪੌਦੇ ਹੈਗੇ ਨੇ ਕੱਟੋ ਜ਼ਮੀਨ ਆਪਣੇ ਅੰਦਰ ਕਰੋ।
ਬਿਲਕੁਲ ਜੀ ਬਿਲਕੁਲ ਬਿਲਕੁਲ-ਬਿਲਕੁਲ ਉਹ ਪਿੰਡਾ ਜੇ ਮੈਨੂੰ ਤਾਂ ਇਹ ਲੱਗਦਾ ਕਿ ਅਸੀ ਆਪਣੇ ਬਰਡੇ ਤੇ ਆਪਣੀ ਐਨੀਵਰਸਰੀ ਤੇ ਜਾ ਕੋਈ ਜਨਮ ਦਿਹਾੜੇ ਤੇ ਇੱਕ ਦੋ ਪੇੜ ਜ਼ਰੂਰ ਲਗਾਈਏ।
ਬਿਲਕੁਲ-ਬਿਲਕੁਲ ਜੀ ਬਿਲਕੁਲ ਸਾਡੀ। ਯਾਦਗਿਰੀ ਜੀ-ਜੀ ਯਾਦਗਿਰੀ ਆਕਸੀਜਨ ਮਿਲੇਗਾ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਜੀ। ਪੋਲਿਊਸ਼ਨ ਥੋੜਾ ਘੱਟ ਹੋ ਜਾਏਗਾ ਹਰ ਬੰਦਾ ਇੱਕ-ਇੱਕ ਪੇੜ ਲਾਏਗਾ ਤੇ ਕਿੰਨੇ ਪੇੜ ਲੱਗ ਜਾਣਗੇ ਜ ਦੁਨੀਆਂ ਧਰ ਤੇ ਪੀ ਗਾਂ ਸ਼ਹਿਰਾਂ 'ਚ ਵੀ ਪੇੜ ਲੱਗ ਜਾਂਦੇ ਏ।
ਬਿਲਕੁਲ-ਬਿਲਕੁਲ ਓਹ ਤੇ ਹੈ ਕਿ ਏ।
ਬਿਲਕੁਲ ਓਹੀ ਗੱਲ ਹੈ ਬਸ ਜੀ। ਸ਼ਹਿਰਾਂ 'ਚ ਪੇੜ ਪੌਦੇ ਲਉਣ ਤੇ ਦੇਖੋ ਸ਼ਹਿਰ ਦੀ ਅੱਛਾ ਸਵੱਛ ਬਣ ਜਾਏ। ਹਜੇ ਇਹ ਹਾਲਤ ਆ ਤੇ ਆਨ ਆਲੇ ਟਾਈਮ 'ਚ ਆਨ ਵਾਲੀ ਪੀੜੀ ਸਾਡੀ ਕੀ ਵੇਖੇਗੀ।
ਹਰਿਆਲੀ ਖਤਮ ਹੋ ਜਾਏਗੀ ਉਧਰ ਤੇ ਹਰਿਆਲੀ ਖਤਮ ਹੋ ਜਾਏਗੀ।
ਹਲੇ ਤੇ ਮਾੜੀ ਮੋਟੇ ਹੈ ਵੀ ਤੇ ਆਨ ਵਾਲੇ ਟਾਈਮ 'ਚ ਉਹ ਵੀ ਨੀ ਰਹਿਣੀ ਚਲੋ ਠੀਕ ਹੈ ਤੁਹਾਏ ਨਾਲ ਗਲ ਕਰ ਚੰਗਾ ਲੱਗਿਆ ਬੜੀ ਕੁ ਦਾਰ ਦਿੱਖੀਆਂ ਚੀਜ਼ਾਂ।
ਹਾਂਜੀ ੳਕੇ ਜੀ ਸ
ਸਤਿ ਸ਼੍ਰੀ ਅਕਾਲ।
ਹੋਰ ਭੈਣ ਜੀ।